ਹੈਲੋ
ਹੈਲੋ
ਹਾਂਜੀ- ਕੀ ਹਾਲ ਚਾਲ ਐ ਜੀ।
ਵਧੀਆ ਜੀ ਤੁਸੀਂ ਦੱਸੋ।
ਹਾਂਜੀ- ਹਾਂਜੀ - ਵਧੀਆ। ਹੋਰ ਮੈਂ ਤੁਹਾਨੂੰ ਅੱਜ ਦੇਖਿਆ ਸੀਗਾ ਤੇ ਮੈਂ ਤੁਹਾਡੇ ਨਾਲ ਗੱਲ ਵੀ ਕਰਨੀ ਸੀ। ਤੇ ਪਰ ਤੁਸੀਂ ਰੁਕੇ ਹੀ ਨਹੀਂ ਤੁਸੀਂ ਚਲੇ ਗਏ ਸਿੱਧਾ ਫਿਰ ਮੈਂ ਸੋਚਿਆ ਤੁਸੀਂ ਥੋੜ੍ਹੀ ਜਲਦੀ ਚ ਹੋਣੇ ਆ ਤੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅਹ ਕੋਲ ਤੇ ਹੀ ਕਰ ਲਾਂਗੇ ਤੁਹਾਡੇ ਨਾਲ ਗੱਲ ਉਥੇ ਨਹੀਂ ਰੁਕੇ ਤੇ ਚਲੋ
ਹਾਂਜੀ। ਮੈਂ ਨਾ ਕਿਤੋਂ ਜਾ ਰਹੀ ਸੀ ਐਕਚੁਲੀ ਨਾ ਆਪਣੇ ਭਰਾ ਨੂੰ ਲੈਣ ਤੇ ਉਹਦੀ ਛੁੱਟੀ ਹੋਣ ਲੱਗੀ ਸੀ ਨਾ ਸਕੂਲ ਦੀ ਤੇ ਟਾਈਮ ਕਾਫੀ ਹੋ ਗਿਆ ਸੀ ਉਹਨੂੰ ਬਾਹਰ ਫੋਨ ਕੀਤੇ ਨੂੰ ਅਤੇ ਤਾਂ ਕਰਕੇ ਮੈਂ ਚਲੋ ਵਧੀਆ ਕੀਤਾ ਤੁਸੀਂ ਫੋਨ ਕਰ ਲਓ
ਹਾਂਜੀ - ਹਾਂਜੀ ਮੈਂ ਕਿਹਾ ਚਲੋ। ਫਿਰ ਮੈਨੂੰ ਜਦੋਂ ਟਾਈਮ ਲੱਗੇਗਾ ਕੋਲ ਕਰਕੇ ਦੇਖ ਲਾਂਗਾ ਜੇ ਚੱਕਲੀ ਤਾਂ ਕਰ ਲਾਂਗੇ ਗੱਲ ਨਹੀਂ ਤੇ ਫੇਰ ਕੋਈ ਗੱਲ ਨੀ ਫੇਰ ਕੋਲ ਲਾਂਗੇ ਹੋ -ਬੱਸ ਓ ਅੱਜ ਕੱਲ ਮੈਂ ਕਿਆ ਚਲੋ ਤੁਆਡੇ ਨਾਲ ਈ ਗੱਲ ਕਰਾਂਗੇ ਸਕੂਲਾਂ ਦੀ ਮੈਗ ਪੜ੍ਹਾਈ ਬੋਤ ਮੈਂਗੀ ਏ। ਸਾਨੂੰ ਸਮਝ ਨੀ ਆਂਦਾ ਬੱਚਿਆਂ ਦੀ ਫੀਸਾਂ ਕਰੀਏ ਕੀ ਕਰੀਏ। ਤੇ ਮੈਂ ਕਿਆ ਚਲੋ, ਦੇਖੋ ਕਿਸੇ ਨਾਲ ਗੱਲ ਸ਼ੇਅਰ ਕਰਕੇ ਥੋੜਾ ਬੰਦੇ ਦਾ ਮਨ ਹਲਕਾ ਹੋ ਜਾਂਦਾ ਐ। ਸਿਰਫ਼ ਏ ਐ ਕਿ ਥੋੜ੍ਹੀ ਮਤਲਬ ਕੀ ਜਾਨ ਓ ਵੀ ਮਿਲ ਜਾਂਦੀ ਏ ਕਿ ਹਾਂਜੀ ਕਿਵੇਂ ਅਜਸਟ ਕਰਨਾ। ਦੇਖੋ ਅੱਜ ਕੱਲ ਜਿਵੇਂ ਸੈਲਰੀ ਤੇ ਬੋਤ ਘੱਟ ਐ। ਜੇ ਅਸੀਂ ਸਾਡਾ ਬਿਜ- ਵੀ ਐ ਬਿਜਨਸ ਵੀ ਤੁਆਨੂੰ ਪਤਾ ਈ ਐ ਕੀ- ਅੱਜ ਕੱਲ ਰੈਗੂਲਰ ਤੇ ਹੈ ਨੀ ਜੇ ਮੰਨ ਲਓ ਕੀ- ਹਫ਼ਤੇ 'ਚ ਤਿੰਨ ਚਾਰ ਦਿਨ ਕੰਮ ਐ। ਬਾਕੀ ਦਿਨ ਤਾਂ ਏਦਾਂ ਈ ਐ। ਮਤਲਬ ਕੁਛ ਵੀ ਲਾ ਲਓ ਕੀ ਤੁਸੀਂ ਬੰਦਾ ਅੱਜ ਕੱਲ ਜਿੰਨਾ- ਸੈਲਰੀ ਕਮਾ ਰਿਆ ਓਨਾ ਈ ਬਿਜਨਸ 'ਚ ਮੈਗਾਈ ਦੇ ਕਾਰਨ- ਹੋਰ ਓਧਰੋਂ ਬੱਚਿਆਂ ਦੀ ਫੀਸਾਂ ਤੁਸੀਂ ਦੇਖ ਲਓ ਸਕੂਲਾਂ ਦੇ ਫੀਸਾਂ ਦੇਖ ਲੋ ਬੋਤ ਏ। ਹੂੰ -ਬੰਦਾ ਕਿਵੇਂ ਕਰਦਾ ਓ ਸਮਝ ਈ ਨੀ ਆਂਦੀ ਅੱਜਕੱਲ। ਜਿਵੇੇ
ਹਾਂਜੀ ਸਈ ਕਹਿ ਰੇ ਓ ਅੱਜ ਕੱਲ ਬੋਤ ਜ਼ਾਦਾ ਮੈਂਗਾਈ ਹੋ ਰੀ। ਸਕੂਲ ਪ੍ਰਾਈਵੇਟ- ਪੜ੍ਹਾਣਾ ਤੇ ਬੋਤ ਔਖਾ ਹੋ ਰਿਆ ਪੇਰੈਂਟਸ ਲਈ ਕਿਉਂਕਿ- ਫੀਸਾਂ ਈ ਬੋਤ ਜ਼ਾਦਾ- ਤੋਂ ਫੀਸਾਂ ਤਾਂ ਹੈ ਹੀ ਹੈ ਹੀ ਚਲੋ। ਉਸ ਤੋਂ ਬਾਦ ਜੇੜੇ ਐਡੀਸ਼ਨ ਨਾਲ ਖਰਚੇ ਹੁੰਦੇ ਨੇ ਓਥੇ, ਕਿਉਂਕਿ ਓ ਕਾਫੀ ਜ਼ਿਆਦਾ ਐਕਟੀਵਿਟੀਜ਼ ਕਰਾਂਦੇ ਨੇ, ਫੇਰ ਓਦੇ ਵੀ ਓ ਐ ਐਡੀਸ਼ਨਲ ਚਾਰਜਿਸ ਮੰਗਦੇ ਨੇ ਹਨਾ, ਤੇ ਓਦੇ ਕਰਕੇ ਅਮ
ਓਦੇ ਲਈ ਓਦੇ ਕਰਕੇ ਦੇਖੋ, ਜੋ ਤੁਸੀਂ ਕੈ ਰੇ ਓ ਕਿ ਓਦੇ ਕਰਕੇ ਖ਼ਰਚਾ ਵੀ ਐ ਫਿਰ ਜਿਸ ਹਿਸਾਬ ਨਾਲ ਇਨਕਮ ਹੈ, ਉਸ ਹਿਸਾਬ ਨਾਲ ਦੇਖਣਾ ਪੈਂਦਾ ਹੈ। ਪਰ ਜੇ ਮੰਨ ਲਓ, ਕਿ ਉਹ ਕੁਛ ਫੰਕਸ਼ਨ ਜਾਂ ਕੁਛ ਕਰਾ ਰਹੇ ਚ ਸਾਨੂੰ ਇਕ ਫਾਇਦਾ ਵੀ ਮਿਲਦਾ ਹੈ, ਕਿ ਸਾਡੇ ਬੱਚੇ ਨੂੰ ਇਕ ਨੌਲੇਜ ਮਿਲਦੀ ਹੈ। ਹੋਰ ਉਹਨੂੰ ਪਤਾ ਲੱਗਦਾ ਹੈ, ਕਿ ਇਹਨਾਂ ਨੇ-
ਪਰ ਇਹ ਔਰਗਨਾਈਜ਼ ਕਰਨਾ ਹੈ, ਸਾਰਾ ਖਰਚਾ ਅਤੇ ਉਹਨਾ ਦੀ ਰਿਸਪੋਸੀਬਿਲਿਟੀ ਹੋਣੀ ਚਾਹੀਦੀ ਉਹਨਾ ਡਿਊਟੀ ਹੈ, ਇਹਦੇ ਐਡੀਸ਼ਨਲ ਚਾਰਜਿਸ ਤਾਂ ਨਹੀ ਮੰਗਣੇ ਚਾਹੀਦੇ ਨੇ ਕਿਉਕਿ ਹਰ ਇਕ ਤਾਂ ਨਹੀ ਪੇ ਕਰ ਸਕਦਾ, ਹੁਣ ਜਿਹਨਾ ਦੇ ਇਨਕਮ ਹੈ, ਉਹ ਤਾਂ ਐ ਚੀਜ਼ ਨੂੰ ਜ਼ਿਆਦਾ ਮਤਲਬ ਉਹ ਗੌਰ ਨੀ ਕਰਦੇ ਹਨਾ ਦੇ ਦਿੰਦੇ ਆ ਚਲੋ ਕੋਈ ਨਹੀ ਪਰ ਜਿਨਾ ਨੂੰ ਹਾਂਜੀ
ਅਸੀ ਬੱਚੇ ਨੂੰ ਵਧੀਆ ਸਕੂਲ ਚ ਪੜ੍ਹਾ ਲਈਏ, ਤੇ ਉਹ ਥੋੜ੍ਹਾ ਹੱਥ ਆਪਣਾ ਟਾਈਟ ਕਰਕੇ ਤੇ ਬੱਚੇ ਨੂੰ ਫੀਸ ਵਗੈਰਾ ਟਿਊਸ਼ਨ ਵਗੈਰਾ ਅ ਭਰਦੇ ਨੇ ਲੇਕਿਨ ਕੁਛ ਐਸੇ ਵਿੱਚ ਖਰਚੇ ਆ ਜਾਂਦੇ ਨੇ ਓਨਾਂ ਨੂੰ ਓਦੇ ਕਾਰਨ ਕੁਛ ਅਹ ਲੋਕਾਂ ਕੋ ਲੈਣੇ ਪੈ ਜਾਂਦੇ ਨੇ। ਪੈਸੇ ਕਰਜ਼ਾ ਵੀ ਹੋ ਜਾਂਦਾ, ਐ ਤੇ ਵੈਸੇ ਦੇਖ ਥੋ ਸਕੂਲ ਵਲਿਆਂ ਨੂੰ ਕੁਛ ਏਦਾਂ ਸਿਸਟਮ ਕਰਨਾ ਚਾਈਦਾ ਕੀ ਅਹ ਕੁਛ ਵੀ ਫੰਕਸ਼ਨ ਵਗੈਰਾ ਏ, ਓ ਆਪਣੇ ਮਤਲਬ ਆਪ ਤੋਂ ਸਾਰਾ ਨੀ ਕਰਨ ਕੁਛ ਚਾਰਜਿਜ ਲੈ ਲੈਣ ਕਿਉਂਕਿ ਅੱਜ-ਕੱਲ ਤੁਸੀਂ ਦੇਖਿਆ। ਕੀ ਮਨ ਲਓ ਕੀ ਓ ਕੁਛ ਵੀ ਮੈਂਗੋ ਡੇ ਮਨਾਂਦੇ ਨੇ ਆ ਕੁਛ ਵੀ ਮਨਾਂਦੇ ਨੇ ਔਰ'ਚ ਬੱਚੇ ਨੂੰ ਤੁਸੀਂ ਟਿਫਨ ਚ ਵੀ ਮੈਂਗੋ ਦਵੋ ਜੀ, ਓਨੂੰ ਮੈਂਗੋ ਵਾਲੀ ਡਰੈਸ ਦਵੋ ਜੀ। ਓਨੂੰ ਏ ਮਤਲਬ ਕੀ ਜੇੜੇ ਜੁੱਤੇ ਨੇ ਓ ਵੀ ਇੱਕ ਪੀਲੇ ਹੋਣੇ ਚਾਈਦੇ ਨੇ। ਤੇ ਓਦੇ ਲਈ ਮੰਨ ਲਓ, ਕਿ ਓਨਾਂ ਨੇ ਮੀਨੇ ਚ ਦੋ ਤਿੰਨ ਕਰਾਂਦੇ ਨੇ। ਤੇ ਉਹਦੇ ਚ ਕਾਫ਼ੀ ਖਰਚਾ ਆ ਜਾਂਦਾ ਹੁਣ ਦੇਖੋ, ਤੁਸੀ ਜੋ ਬੱਚਾ ਇਕ ਵਾਰੀ ਡਰੈਸ ਲਏਗਾ ਦੁਬਾਰਾ ਨੀ ਪਾਦਾ ਕਿਉਕਿ ਉਹ ਫੰਕਸ਼ਨ-ਫੰਕਸ਼ਨ ਤੇ ਪੈਦੀ ਹੈ, ਜਾ ਕੁਛ ਵੀ ਉਹਨਾਂ ਨੇ ਐਕਟੀਵਿਟੀ ਕਰਵਾਈ ਹੈ, ਜਾ ਕੁਛ ਵੀ ਲਗਾ ਲੋੋ ਤੁਸੀ ਓ ਚ ਵੀ ਪੈਂਦੀ ਹੈ, ਉਸ ਤੋਂ ਬਾਅਦ ਵਿਚ ਪਾ ਸਕਦੇ, ਤੇ ਇਕ ਉਹ ਇਕ ਵੇਸਟ ਮਨੀ ਮਤਲਬ ਇਕ ਵੇਸਟ ਖਰਚਾ ਹੈ, ਉਹੀ ਬੰਦਾ ਜੇ ਕੁਛ ਹੋਰ ਪੈਸੇ ਲਾ ਸਕਦਾ, ਜਿਹੜਾ ਏਦਾ ਜਾਦਾ। ਪਰ ਸਕੂਲ ਵਾਲਿਆਂ ਨੂੰ ਇਹ ਆਪਣੇ ਕੋਲੋ ਥੋੜ੍ਹਾ ਕਰਨਾ ਚਾਹੀਦਾ।
ਹੁਣ ਜਿੱਦਾਂ ਇਹ ਕਰਾਉਦੇ ਹੈ, ਮੈਗੋ ਡੇ ਹੋ ਗਿਆ ਇਹ ਡੇ ਹੋ ਗਿਆ ਇਹਦੇ ਨਾਲੋ ਚੰਗਾ ਅਤੇ ਸਕੂਲ ਵਾਲਿਆਂ ਨੂੰ ਕੁਛ ਇਹੋ ਜਿਹੀ ਐਕਟੀਵਿਟੀਜ਼ ਕਰਾਉਣੀ ਚਾਹੀਦੀ ਜਿਹਦੇ ਨਾਲ ਸਾਡੇ ਬੱਚੇ ਦੀ ਜੋ ਵੀ ਨੌਲੇਜ ਵੱਧੇ ਜਾਂ ਉਹਨੂੰ ਕੁਛ ਸਕਿੱਲ ਕੁਛ ਸਕਿੱਲ ਉਹਦੀ ਜੋਵੇ ਇਨਹਾਂਸ ਹੋਏ ਹੈ, ਨਾ ਅਤੇ ਇਹ ਸਭ ਅਤੇ ਜਿਦਾਂ ਹੁਣ ਖਰਚੇ ਵਧਾਉਣ ਵਾਲੀ ਗੱਲ ਹੋ ਗਈ ਹੈਨਾ, ਕੁਛ ਇਦਾ ਦੇ ਪ੍ਰੋਗਰਾਮਸ ਕਰਨੇ ਚਾਹੀਦੇ ਨੇ, ਜਿਨਾ ਨਾਲ ਉਹਨਾ ਉ ਉਹ ਜੋਵੇ ਪ੍ਰੈਕਟੀਕਲੀ ਜਿਵੇ ਆਪਣੀ ਨੂੰ ਨੌਲੇਜ ਨੂੰ ਇੰਪਲੀਮੈਟ ਕਰ ਸਕੇ
ਹਾਂਜੀ-ਹਾਂਜੀ ਹੁਣ ਹਾਂਜੀ-ਹਾਂਜੀ, ਹੁਣ ਤੁਸੀ ਜਿਵੇ ਲਾ ਲਓ। ਸਾਡੇ ਟਾਈਮ ਦੀ ਜਿਹੜੀ ਪੜ੍ਹਾਈ ਸੀਗੀ। ਅਸੀ ਦੇਖ ਲਓ, ਇਨਾ ਸਾਡੇ ਟਾਈਮ ਐਕਟੀਵਿਟੀ ਕੁਛ ਨਹੀ ਹੁੰਦੀ ਸੀ। ਹੋਰ ਸਾਡੇ ਪੇਰੈਟਸ ਆਰਾਮ ਨਾਲ ਸਾਨੂੰ ਪੜ੍ਹਾ ਪਾਏ ਆਰਾਮ ਨਾਲ ਹਰ ਇਕ ਕਰ ਚਾ ਕਰ ਪਾਏ, ਜਿਵੇ ਸਾਡੀ ਪੜ੍ਹਾਈ ਔਰ ਅੱਜ ਦੀ ਪੜ੍ਹਾਈ 'ਚ ਬਹੁਤ ਫਰਕ ਹੈ। ਤੇ ਜਿਵੇ ਕਿ ਤੁਹਾਨੂੰ ਪਤਾ ਹੀ ਹੈ, ਕਿ ਸਾਡੇ ਟਾਈਮ ਤੇ ਇਨਾ ਕੁਛ ਨੀ ਹੁੰਦਾ ਸੀ ਔਰ ਅਜ, ਕਲ ਦੇ ਜਿਵੇ ਬੱਚੇ ਨੇ ਕੁਛ ਉਹਨਾ ਨੂੰ ਵੀ ਸਮਝਣਾ ਚਾਹੀਦਾ ਹੈ। ਕਿਉਕਿ ਅਜ ਕਲ ਦੇ ਬੱਚੇ ਦੇ ਮੈਨੂੰ ਇਹ ਬੈਗ ਚਾਹੀਦਾ ਹੈ, ਮੈਨੂੰ ਇਹ ਬੋਤਲ ਚਾਹੀਦੀ ਹੈ। ਮੈਨੂੰ ਇਹ ਟਿਫਨ ਬੋਕਸ ਚਾਹੀਦਾ ਹੈ ਅੱਜ ਕਲ ਬੱਚੇ, ਮਹਿੰਗੇ ਤੋਂ ਮਹਿੰਗੇ ਟਿਫਨ ਬੋਕਸ ਕਿਉਕਿ ਅਹ ਕੁਛ, ਬੱਚੇ ਜਿਵੇ ਤੁਸੀ ਗੱਲ ਕੀਤੀ ਕਿ ਕਈ ਪੇਰੈਟਸ ਨੂੰ ਫ਼ਰਕ ਨਹੀ ਪੈੱਦਾ ਕਈਆਂ ਨੂੰ ਪੈ ਜਾਦਾ ਹੈ।
ਹਾਂਜੀ।
ਤੇ ਕੁਛ ਬੱਚੇ ਹੁੰਦੇ ਨੇ, ਕੀ ਆਪਣਾ ਮਤਲਬ ਕਿ ਅੱਛੇ ਪੈਸੇ, ਅੱਛੇ ਘਰ ਤੋਂ ਹੁੰਦੇ ਨੇ ਪਰ ਉਹਨਾਂ ਨੂੰ ਜਿਹ ਜਿਹੜੇ ਨੋਰਮਲ ਘਰ ਦੇ ਬੱਚੇ ਆਉਦੇ ਨੇ ਕਿ ਮਾਂ ਬਾਪ ਦਾ ਇੱਕ ਸਪਨਾ ਹੁੰਦਾ ਆਪਾਂ ਆਪਣੇ ਬੱਚੇ ਨੂੰ ਅਛੇ ਸਕੂਲ ਪੜ੍ਹਾਈਏ। ਲੇਕਿਨ, ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਇਹ ਹੁੰਦਾ ਕਿ ਐਨਮਿਕ ਏ ਦਿ ਮਿਲਟਨ ਦੀ ਬੋਤ ਬੋਤਲ ਲਿੱਤੀ ਦੀ ਹੈ, ਮੈਨੂੰ ਵੀ ਇਹੀ ਚਾਹੀਦੀ ਹੈ। ਮੈਂ ਲੰਚ ਬੋਕਸ ਅੱਛਾ ਲਿੱਤਾ ਦਾ ਹੇ ਇਹ ਮੈਨੂੰ ਚਾਹੀਦਾ ਹੈ, ਠੀਕ ਹੈ। ਇਹਨੇ ਆਪਣਾ ਕਿਆ ਬੋਲਦੇ ਆ ਜੀ, ਸਫਾਰੀ ਦਾ ਬੈਗ ਲਿੱਤਾ ਦਾ ਜੀ ਪਿਉਮਾ ਦਾ ਮੈਨੂੰ ਇੱਕ ਏ ਓਰੀਜਨਲ ਬੈਗ ਚਾਹੀਦਾ ਤੇ ਕੁੱਝ ਬੱਚਿਆਂ ਨੂੰ ਵੀ ਦੇਖ ਨਾ ਚਾਹੀਦਾ ਕਿ ਸਾਡੇ ਪੇਰੈਟਸ ਇਕ ਵਧੀਆ ਸਾਨੂੰ ਸਕੂਲ ਪੜ੍ਹਾਦੇ ਨੇ ਤੇ ਜਿਸ ਹਿਸਾਬ ਨਾਲ ਸਾਡੇ ਪੇਰੈਟਸ ਦੀ ਅਹ ਸੈਲਰੀ ਹੈ ਜਾਂ ਬਿਜਨਸ ਹੈ। ਸਾਨੂੰ ਉਸ ਹਿਸਾਬ ਨਾਲ ਆਪਣੇ ਪੇਰੈਟਸ ਦੇ ਪੈਸੇ ਲਗਵਾਣੇ ਚਾਹੀਦੇ ਨੇ ਔਰ ਜਿਵੇ ਸਾਡੇ ਟਾਈਮ 'ਚ ਤੁਸੀ ਦੇਖ ਲਓ ਕਿ ਸਾਨੂੰ ਜੋ ਕੁਛ ਦਵਾਉਦੇ ਸੀ। ਅਸੀ ਲੈ ਕੇ ਚੱਲ ਪੈਦੇ ਸੀਗੇ ਮੰਨ ਲਓ, ਸਾਨੂੰ ਜੋ ਬੈਗ ਦਿਲਾਇਆ ਚਾਹੇ ਉਹ- ਦੋ ਸੌ ਵਾਲਾ, ਤਿੰਨ ਸੌ ਵਾਲਾ ਹੈ। ਚਾਹੇ ਉਹ ਸੌ ਰੁਪਏ ਵਾਲਾ, ਅਸੀ ਉਹਨੂੰ ਲੈ ਲੈਦੇ ਸੀ ਚਲੋ ਕੋਈ ਗੱਲ ਨਹੀ। ਬਟ, ਅਜ ਕਲ ਦੇ ਬੱਚਿਆਂ ਚ ਏਦਾਂ ਕੁਛ ਨੀ ਹੈ। ਉਹ ਇਕ ਆਪਣੀ ਮਤਲਬ ਪਰਸਨੈਲਿਟੀ ਲਾ ਲਓ ਯਾ ਆਪਣੀ ਇਕ ਉਚਾ ਵਿਖਾਣ ਲਈ ਆਪਣੇ ਪੇਰੈਟਸ ਦੀ ਕੁਛ ਹੂੰ ਨਹੀ ਦੇਖਦੇ। ਕਿ ਸਾਡੇ ਪੇਰੈਟਸ ਕਿੱਦਾਂ ਕਰਨਗੇ ਬਸ, ਉਹਨਾ ਨੂੰ ਉਹ ਚੀਜ ਚਾਹੀਦੀ ਹੈ। ਇਹ ਚੀਜ ਨਹੀ ਹੋਣੀ ਚਾਹੀਦੀ। ਹਾਉ ਆਰ ਯੂ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਸਕੂਲਾਂ ਦੀ ਬੁੱਕਾਂ ਵੀ, ਬੁੱਕ ਸੈਟਸ ਵੀ ਬਹੁਤ ਮਹਿੰਗੇ, ਮਹਿੰਗੇ ਆਉਂਦੇ ਨੇ। ਤੇ ਔਰ। ਤੁਹਾਨੂੰ ਬੁੱਕ ਸੈਟ ਲਗਾ ਲੋ, ਯੂਨੀਫਾਰਮਸ ਦੇਖਲੋ ਅੱਜ ਕੱਲ। ਸਾਡੇ ਟਾਈਮ ਤੇ ਇੰਨਾ ਯੂਨੀਫਾਰਮ ਦਾ ਵੀ ਨੀ ਚੱਕਰ ਹੁੰਦਾ ਸੀ ਕਿ ਚਲੋ ਕੋਈ ਗੱਲ ਨਹੀਂ, ਅੱਜ ਕੱਲ ਤੇ ਯੂਨੀਫਾਰਮ ਵੀ ਪੂਰੀ ਟਿਚ ਚਾਹੀਦੀ ਹੈ ਮਤਲਬ ਕਿ ਪ੍ਰੈਸ, ਹੋਇ ਹੁਇ। ਸਭ ਕੁਛ
ਜੀ-ਜੀ
ਤੇ ਜਿਵੇਂ ਕਿ, ਪਰ ਸਾਡੇ ਟਾਈਮ ਚ ਪੜ੍ਹਾਈ ਵੀ ਬਹੁਤ ਸਸਤੀ ਸੀਗੀ। ਕੁਛ ਲਗਾ ਲੋ ਕਿ ਇਦਾਂ ਹੀ ਆਪਣਾ ਤਿੰਨ, ਚਾਰ ਸੌ ਰੁਪਏ ਫੀਸ ਹੁੰਦੀ ਸੀ ਪੰਜ ਸੌ। ਅੱਜ ਦੇ ਟਾਈਮ ਚ ਅਠਾਰਾਂ-ਅਠਾਰਾਂ, ਉੱਨੀ-ਉੱਨੀ ਸੌ ਤੇ ਫੀਸ ਹੈ। ਤੇ ਉਸ ਹਿਸਾਬ ਨਾਲ ਪਹਿਲਾਂ ਇੰਨੇ ਖਰਚੇ ਨਹੀਂ ਹੁੰਦੇ ਸੀ ਫਾਲਤੂ ਦੇ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ, ਜਿਵੇਂ ਮੈਂਗੋ ਡੇ ਹੋ ਗਿਆ ਜੀ ਅੱਜ, ਸਾਡੇ ਸਕੂਲ ਭਗਤ ਸਿੰਘ ਜੈਯੰਤੀ ਮਨਾਈ ਜਾ ਰਹੀ ਹੈ ਤੇ ਭਗਤ ਸਿੰਘ ਬਣ ਕੇ ਆਉਣਾ ਪਏਗਾ। ਬਟ, ਠੀਕ ਹੈ ਭਗਤ ਸਿੰਘ ਸਿੰਘ ਬਣ ਕੇ ਆਉਣਾ ਪਏਗਾ। ਲੇਕਿਨ, ਉਹਨਾਂ ਨੂੰ ਇੱਕ ਉਹਨਾਂ ਦਾ ਇਤਿਹਾਸ ਸਮਝਾਉਣਾ ਚਾਹੀਦਾ ਹੈ। ਜਿਵੇਂ ਮੰਨ ਲਓ ਕਿ ਕੁਛ ਪ੍ਰੋਜੈਕਟਰ, ਪ੍ਰੋਜੈਕਟਰ ਲਾ ਕੇ ਜਾਂ ਕਿਸੇ ਤਰ੍ਹਾਂ ਕੋਈ ਮੈਡਮ ਸਮਝਾਏ। ਦੇਖੋ ਭਗਤ ਸਿੰਘ ਏਦਾਂ ਬੱਚੇ ਨੂੰ ਬਣਾਉਣਗੇ ਤੇ ਕਿਆ ਉਹਨੂੰ ਇਤਿਹਾਸ ਨਹੀਂ ਪਤਾ ਲੱਗੇਗਾ? ਇੱਕ ਇਤਿਹਾਸ ਪਤਾ ਲੱਗਣ ਲਈ ਉਹਨਾਂ ਨੂੰ ਦੱਸਣਾ ਚਾਹੀਦਾ ਹੈ। ਤੇ ਜਿਹੜੇ ਫਾਲਤੂ ਦੇ ਖਰਚੇ ਆ ਸਕੂਲ ਵਾਲਿਆਂ ਨੂੰ ਥੋੜੇ ਬੰਦ ਕਰਨੇ ਚਾਹੀਦੇ ਨੇ ਕਿ ਆਮ ਜਿਹੜਾ ਵਿਅਕਤੀ ਹੈ, ਉਹ ਆਪਣਾ ਬੱਚਾ ਇੱਕ ਅੱਛੇ ਸਕੂਲ ਪੜ੍ਹਾ ਸਕੇ
ਹਾਂਜੀ ਸਹੀ ਕਹਿ ਰਹੇ ਹੋ। ਤੇ ਨਾਲੇ ਅੱਜ ਕੱਲ੍ਹ ਜਿਵੇਂ ਸਰਕਾਰੀ ਜਿਵੇਂ ਸਕੂਲ ਹੈ ਉਹ ਜ਼ਿਆਦਾ ਵਧੀਆ ਨਹੀਂ ਹੈ ਇੱਥੇ ਦੇ ਦੇਸ਼ ਦੇ ਨਾ ਤੇ ਉਹ ਵੀ ਜ਼ਿਆਦਾ ਵਧੀਆ ਅਗਰ ਹੋ ਜਾਏ ਤੇ ਫਿਰ ਆਮ ਜੋ ਸਹੀ ਮਤਲਬ ਮਿਡਲ ਕਲਾਸ ਹੈ ਉਹ ਆਪਣਾ ਜੋ ਹੈ ਬੱਚਾ ਉਹਨੂੰ ਸਰਕਾਰੀ ਵੀ ਪੜ੍ਹਾ ਸਕੇ ਪਰ ਪਰ ਅੱਜ ਕੱਲ੍ਹ ਦੇਖਿਆ ਜਾਵੇ ਸਰਕਾਰੀ ਸਕੂਲਾਂ 'ਚ ਵੀ ਕੋਈ ਜ਼ਿਆਦਾ ਖਾਸ ਉਹ ਜਿੱਦਾਂ ਰਿਹਾ ਨਹੀਂ ਜਿੱਦਾਂ ਪ੍ਰਾਈਵੇਟ ਵਿੱਚ ਪੜ੍ਹਾਈ ਹੁੰਦੀ ਹੈ ਉੱਦਾਂ ਉਹਦੀ
ਤੁਹਾਨੂੰ ਕਹਿ ਰਿਹਾ ਸੀਗਾ ਕਿ ਕੁਛ ਪੇਰੈਂਟਸ ਦੀ ਬਈ ਆਹੀ ਹੁੰਦਾ ਕਿ ਸਾਡਾ ਬੱਚਾ ਇੱਕ ਅੱਛੇ ਸਕੂਲ ਪੜ੍ਹੇ ਉਹ ਇਸ ਲਈ ਹੁੰਦਾ ਕਿਉਂਕਿ ਜਿਹੜਾ ਪ੍ਰਾਈਵੇਟ ਸਕੂਲ ਹੁੰਦਾ ਉਹ ਫੀਸ ਵਗੈਰਾ ਸਭ ਜ਼ਿਆਦਾ ਤੇ ਲੈਂਦੇ ਨੇ ਲੇਿ ਉਹ ਬੱਚੇ ਦੀ ਕੇਅਰ ਕਰਦੇ ਨੇ ਇੱਕ ਉਹਦਾਾਂ ਹੀ ਧਿਆਨ ਰੱਖਦੇ ਨੇ ਸਰਕਾਰੀ ਸਕੂਲ ਚ ਐਸਾ ਕੁਛ ਨਹੀਂ ਹੈ।
ਹਾਂ ਉਹੀ ਚੀਜ਼ ਤਾਂ ਸਰਕਾਰ ' ਵੀ ਹੋਣੀ ਚਾਹੀਦੀ ਹੈ। ਤਾਂ ਕਿ ਹਰ ਬੱਚਾ ਜੋਵੇ ਅੱਛੀ ਐਜੂਕੇਸ਼ਨ ਜੋਵੇ। ਕਰ ਪਾਏ ਅਫੋਰਡ ਹਨਾ। ਕਿਉਂਕਿ ਕਈ ਬੱਚੇ ਹੁਣ ਪੜ੍ਹਾ ਤਾਂ ਲੈਂਦੇ ਨੇ ਕਈ ਪੇਰੈਂਟਸ ਉਹਦੇ ਵਿੱਚ ਵੀ ਜੋ ਸ ਪ੍ਰਾਈਵੇਟ ਨਹੀ ਉਹਦੇ ਵਿੱਚ ਵੀ ਪੜਾ ਲੈਂਦੇ ਨੇ ਪਰ ਇਸ ਤਰ੍ਹ, ਜੋ ਉਹਦੇ ਵਿੱਚ ਵੀ ਨਹੀਂ ਪੜ੍ਹਾ ਸਕਦੇ ਉਸ ਤੋਂ ਵੀ ਲੋਵਰ ਮਿਡਲ ਕਲਾਸ ਦੀ ਗੱਲ ਕਰੀਏ ਤੇ ਉਹ ਤੇ ਸਰਕਾਰੀ ਵਿੱਚ ਹੀ ਪਾਨਗੇ ਨਾ। ਪਰ ਉਹਨਾਂ ਨੂੰ ਤਾਂ ਉਹਦੇ ਨਾਲ ਉਹਨਾਂ ਨੂੰ ਤਾਂ ਓਵਰਲੀ ਐਜੂਕੇਸ਼ਨ ਮਿਲ ਹੀ ਨਹੀਂ ਪਾ ਰਹੀ ਅਤੇ ਸਰਕਾਰ ਨੂੰ ਇਹ ਚੀਜ਼ ਵੀ ਕਰਨੀ ਚਾਹੀਦੀ ਹੈ ਅਛ ਐਜੂਕੇਸ਼ਨ ਪ੍ਰੋਗਰਾਮਸ ਜੋ ਵੀ ਹੈ। ਲਗਾਉਣੇ ਚਾਹੀਦੇ ਨੇ
ਦੱਸਦਾਂ ਦੇਖੋ ਜਿਸ ਬੱਚੇ ਨੇ ਪੜ੍ਹਨਾ ਉਹਨੇ ਇੱਕ ਸਰਕਾਰੀ ਚ ਵੀ ਪੜ੍ਹ ਕੇ ਅੱਛਾ ਲੱਗ ਜਾਣਾ ਹੈ। ਔਰ ਜਿੰਨੇ ਨਹੀਂ ਪੜ੍ਹਨਾ ਉਹਨੂੰ ਤੁਸੀਂ ਵਧੀਆ ਤੋਂ ਵਧੀਆ ਸਕੂਲ ਪਾਦੋ ਨਹੀਂ ਪੜ੍ਹ ਪਏਗਾ ਲੇਕਿਨ ਸਾਨੂੰ ਅਹ ਇੱਕ ਮਤਲਬ ਕਿ ਕਹਿਣ ਦਾ ਮਤਲਬ ਉਹ ਹੈ ਬੰਦਾ ਜਿੱਥੇ ਧਿਆਨ ਜਿਵੇਂ ਰੱਖ ਰਖੇਗਾ ਉਸ ਹਿਸਾਬ ਨਾਲ ਕਰ ਸਕਦਾ ਹੈ। ਕਿ ਮੇਨ ਹੈ ਕਿ ਛੋਟਾ ਵੱਡਾ ਸਕੂਲ ਵੀ ਨੀ ਮੈਟਰ ਰੱਖਦਾ ਮੈਟਰ ਰੱਖਦਾ ਇੱਕ ਧਿਆਨ ਰ ਇੱਕ ਬ ਬੱਚੇ ਨੇ ਪੜ੍ਹਨਾ।
ਚਲੋ ਠੀਕ ਹੈ। ਜੀ ਓਕੇ ਜੀ ਸਤਿ ਸ਼੍ਰੀ ਅਕਾਲ।